ਹੈੋ।
ਹੈਲੋ।
ਸਤਿ ਸ਼੍ਰੀ ਅਕਾਲ ਦੀਦੀ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਸੁ
ਵਧੀਆ ਜੀ ਵਧੀਆ ਤੁਸੀਂ ਠੀਕ ਹੋ।
ਹਾਂਜੀ, ਮੈਂ ਠੀਕ ਆ ਜੀ, ਤੁਸੀਂ ਸੁਣਾਓ ਸਭ ਠੀਕ-ਠਾਕ।
ਬਸ ਪੁੱਛੋ ਨਾ ਜੀ ਬੱਚਿਆਂ ਨੇ ਬੜਾ ਪਰੇਸ਼ਾਨ ਕੀਤਾ ਹੋਇਆ ਸਾਨੂੰ ਤੇ ਫੋਨ ਈ ਖਾ ਮਾਰੇ ਸਾਡੇ ਤੇ ਬੱਚੇ ਬਹੁਤ ਪਰੇਸ਼ਾਨ ਘਰੇ ਨੇ ਹੁਣ ਤੇ ਛੁੱਟੀਆਂ ਕਰਕੇ ਨਾ ਪੂਰਾ ਦਿਨ ਫੋਨ ਚ ਲੱਗੇ ਹੋਏ ਨੇ, ਮਤਲਬ ਕਿ ਨਾ ਪੂਰਾ ਦਿਨ ਹੋ ਗਿਆ ਇਹਨਾਂ ਨੂੰ ਅੱਖਾਂ ਅੰਦਰ ਵੜ ਗਿਆਂ ਲੇਕਿਨ ਇਹਨਾਂ ਦੇ ਫੋਨ ਨਹੀਂ ਛੁੱਟ ਰਏ ਜੀ। ਮੈਂ ਤੇ ਇਹ ਸੋਚ ਰਿਆ ਸਕੂਲ ਕੀ ਕਰਨ ਜਾਣਗੇ ਸਕੂਲ ਕਿਵੇਂ ਬੈਠਣਗੇ ਬਿਨਾਂ ਫੋਨ ਤੋਂ।
ਹਾਂ ਇਹ ਵੀ ਗੱਲ ਹੈਗੀ ਹੁ ਸਕੂਲ ਦੀ ਛੁੱਟੀਆਂ ਪਈਆਂ ਨਾ ਇੱਕ ਤੇ ਮੈਡਵਾਂ ਵੀ ਸਕੂਲ ਦੀਆਂ ਨਾ ਸਾਰਾ ਹੋਮਵਰਕ ਪੂਰੇ ਚੈਪਟਰ ਦੇ ਚੈਪਟਰ ਨਾ ਵਟਸ ਐਪ ਤੇ ਸੈਂਡ ਕਰ ਦਿੰਦੀਆਂ ਨੇ ਯਾ, ਯਾ ਈ ਕੇਅਰ ਐਪ ਬਣਾਈ ਹੋਈ ਏ ਉਹਨਾਂ ਨੇ ਨੇ ਉਹ ਈ ਕੇ ਐ ਐਪ ਤੇ ਨਾ ਸਾਰਾ ਕੰਮ ਪਾ ਦਿੰਦੀਆਂ ਨੇ। ਮੈਸੇਜ ਕਰ ਦਿੰਦੀਆਂ ਨੇ ਕਿ ਸਾਰਾ ਹੋਮਵਰਕ ਉੱਥੋਂ ਉਤਾਰ ਲੋ, ਹਾਂਜੀ ਆ ਪੂਰੇ
ਕੇਅਰ ਨਹੀਂ ਹੈਗੀ ਪਤਾ ਨਹੀਂ ਕਿਹੜੀ ਐਪ ਮੈਡਮ ਨੇ ਕਰਵਾਈ ਹੋਈ ਹੈ, ਅਤੇ ਬੜਾ ਮੈਡਮ ਅਤੇ ਬੜਾ ਵੇ ਮੈਂ ਤੇ ਮੈਡਮ ਨੂ ਫ਼ੋਨ ਕਰਕੇ ਕਿਹਾ ਵੀ ਤੁਸੀਂ ਸਕੂਲੇ ਕਾਪੀਆਂ ਵਿੱਚ ਕੰਮ ਕਰਾ ਦਿਆ ਕਰੋ, ਘਰ ਆ ਕੇ ਤੇ ਪਹਿਲਾਂ ਫੋਨ ਹੀ ਫੜਦੇ ਨੇ ਘਰ ਆ ਕੇ।
ਉਹੀ ਤੇ ਗੱਲ ਏ ਨਾ ਭਾਨਾ ਆਉਂਦਾ, ਸਹੀ ਗੱਲ ਏ ਬਿਲਕੁਲ ਸਹੀ ਗੱਲ ਏ।
ਭਾਣਾ ਲਾਦੇ ਨੇ ਸੀ ਅਸੀਂ ਤੇ ਕੰਮ ਕਰਨ ਲੱਗੇ ਹਾਂ ਜੀ, ਉਹ ਸਾਨੂੰ ਪੁੱਛੋ ਨਾ ਕਿ ਕੰਮ ਕਰਦੇ ਨੇ ਆ ਇੱਦਾਂ ਦੁਖੀ ਕਰਦੇ ਨੇ, ਹਰ ਦੋ ਮਿੰਟ ਬਾਅਦ ਜਿੰਨੀਆਂ ਗੇਮਾਂ ਕਰਵਾ ਲਓ। ਡਾਊਨਲੋਡ ਕਰ ਲੈਂਦੇ ਨੇ ਪੰਜ ਮਿੰਟ ਬਾਅਦ ਫੇਰ ਡਿਲੀਟ ਕਰੋ ਫੇਰ ਇਹ ਇੰਸਟਾਲ ਕਰ ਲੈਂਦੇ ਨੇ।
ਹਾਂ ਭੈਣਜੀ ਵਾਈ ਫਾਈ ਜੋ ਲੱਗੇ ਹੋਏ ਨਾ ਸਾਡੇ-। ਘਰਾਂ ਚੋਂ ਵਾਈ ਫਾਈ ਕਰਕੇ ਬੱਚਿਆਂ ਨੂੰ ਮਿੰਟ ਲੱਗਦਾ ਡਿਲੀਟ ਕਰਨ, ਤੇ ਅਨਇੰਸਟਾਲ ਕਰਨ ਤੇ। ਤੇ ਮਿੰਟ ਲੱਗਦਾ ਇੰਸਟਾਲ ਕਰ ਲੈਂਦੇ ਨੇ ਕੋਈ ਨਾ ਕੋਈ ਗੇਮ, ਤੇ ਬਸ ਅਸੀਂ ਵੇਖੀਏ ਫੋਨ। ਤੇ ਸਾਡੀ ਉਸੀ ਟਾਈਮ ਅਨਇੰਸਟਾਲ ਕਰ ਦਿੰਦੇ, ਡਿਲੀਟ ਕਰ ਦਿੰਦੇ ਨੇ ਫੇਰ ਦੋ ਮਿੰਟ ਬਾਅਦ ਕਰ ਲੈਂਦੇ ਨੇ, ਬਸ ਇਹੀ ਉਹ ਕੰਮ ਕਰਦੇ ਨੇ।
ਵਾਈ ਫਾਈ ਤੇ ਸਾਨੂੰ ਤਾਂ ਲਵਾਉਣਾ ਪੈਂਦਾ ਦੇਖੋ ਬਾਕੀ ਘਰ ਦਾ ਕੰਮ ਹੁੰਦਾ ਹੈਗਾ, ਜਿਵੇਂ ਅ ਲੈਪਟੋਪ ਤੇ ਵਗੈਰਾ ਕੰਮ ਕਰਨਾ ਹੁੰਦਾ ਹੈ।
ਹਾਂ ਇਹ ਵੀ ਗੱਲ ਹਾਂ ਇਹ ਵੀ ਗੱਲ ਹੈਗੀ ਆ।
ਹਾਂ ਤੇ ਉਹਨਾਂ ਲਈ ਫਿਰ ਔਖਾ ਹੋ ਜਾਂਦਾ ਨਾ।
ਹਾਂ ਅੱਜ ਕੱਲ੍ਹ ਬਿਜਨਸ ਵੀ ਕਿਹੜਾ ਮੋਬਾਇਲ ਫੋਨਾਂ ਤੇ ਲੈਪਟੋਪਾਂ ਤੋਂ ਬਿਨਾਂ ਕਿਤ ਕੀਤਾ ਜਾ ਸਕਦਾ ਨਾਲ ਮੇਰੇ ਹਸਬੈਂਡ ਵੀ ਟਾਟਾ ਕੰਪਨੀ 'ਚ ਜੋਬ ਕਰਦੇ ਨੇ, ਤੇ ਉਹ ਵੀ ਲੈਪਟੋਪ ਨਾਲ ਅੱਜ-ਕੱਲ ਵਰਕ ਫਰੋਮ ਹੋਮ ਚੱਲ ਰਿਹਾ, ਕਿਉਂਕਿ ਜ਼ਿਆਦਾ ਗਰਮੀ ਹੈ ਤੇ ਕੰਪਨੀ ਨੇ ਕਿਹਾ ਵਰਕ ਫਰੋਮ ਹੋਮ ਕਰੋ। ਤੇ ਉਹ ਵੀ ਵਰਕ ਫਰੋਮ ਹੋਮ ਕਰ ਰਹੇ ਨੇ, ਤੇ ਇਸ ਕਰਕੇ ਬਸ ਵਾਈ ਫਾਈ ਤੋਂ ਹੀ ਸਾਰਾ ਲੈਪਟੋਪ ਚੱਲਦਾ ਤੁਹਾਨੂੰ ਪਤਾ ਹੀ ਇਹ ਸਾਰਾ, ਬਸ ਉਹ ਲੈਪਟੋਪ ਤੇ ਸਾਰਾ ਦਿਨ ਕੰਮ ਕਰਦੇ ਰਹਿੰਦੇ ਨੇ। ਇਧਰੋਂ ਬੱਚੇ ਕਹਿੰਦੇ ਪੇ ਨੇ ਅਸੀਂ ਵੀ ਪੜ੍ਹਨੇ ਆ ਤੇ ਉਹ ਵੀ ਸਾਰਾ ਦਿਨ ਫੋਨ ਲੈ ਕੇ ਅੱਧਾ ਕੰਮ ਕਰਦੇ ਨੇ ਤੇ ਅੱਧੀਆਂ ਵਿੱਚੋਂ ਗੱਲਾਂ ਮਾਰਦੇ ਨੇ, ਤੇ ਅੱਧੀਆਂ ਹ ਅੱਜ ਕੱਲ੍ਹ ਗੇਮ ਖੇਲਦੇ ਨੇ ਵਿੱਚੋਂ ਐਡੀ ਦੇਰ।
ਵੀ। ਗੇਮ ਦਾ ਪੁੱਛੋ ਨਾ ਜੀ ਗੇਮ ਤੇ ਇੰਨੀਆਂ ਹੈਗੀ ਕਰੀਆਂ ਹੋਈਆਂ ਨੇ ਇਹਨਾਂ ਨੇ ਡਾਊਨਲੋਡ। ਮੈਂ ਤੇ ਡਿਲੀਟ ਕਰ ਕਰਕੇ ਥੱਕ ਗਈ, ਮਤਲਬ ਇੰਨੀਆਂ ਗੇਮਾਂ, ਬੰਦਾ ਚਲੋ ਇੱਕ ਗੇਮ ਹੁੰਦੀ ਹੈ ਮੈਂ ਕਿਹਾ ਚਲੋ ਇੱਕ ਗੇਮ ਖੇਡ ਲੂੰ ਨਾ ਜਿਨਾ ਉਹ ਔਲਗ ਖੇਲੇਗਾ ਤੇ ਉਹ ਅਲੱਗ ਖੇਲੇੇਗਾ
ਹਾਂ ਫਰੀ ਫਾਇਰ ਮੇਰਾ ਮੁੰਡਾ ਤੇ ਭੈਣਜੀ ਫਰੀ ਫਾਇਰ ਖੇਲਦਾ ਜੇ ਉਹ ਫਰੀ ਫਾਇਰ ਬਾਰੇ ਨਿਊਜ ਵਿਚ ਵੀ ਕਿੰਨਾ ਜ਼ਿਆਦਾ ਆ ਰਿਹਾ ਸੀ ਸੀਗਾ ਮੈਨੂੰ ਤੇ ਬੜਾ ਹੀ ਡਰ ਪਿਆ ਉਹ ਬੱਚੇ ਨਾ ਫਰੀ ਫਾਇਰ ਖੇਲਦੇ। ਖੇਲਦੇ ਗੇਮ ਵਿੱਚ ਨਾ ਪੈਸੇ ਲਾ ਦਿੰਦੇ ਨੇ ਤੇ ਉਹ ਨਿਊਜ਼। ਜਾ ਰਿਹਾ ਸੀ ਉਹਦੇ ਮਾਂ ਪਿਓ ਦੇ ਅਕਾਊਂਟ ਹੀ ਸਾਰੇ ਖਾਲੀ। ਘਰ ਛੱਡਿਆ ਤੇ ਮੈਨੂੰ ਤੇ ਹਾਂ ਮੈਨੂੰ ਤੇ ਬੜਾ ਹੀ ਡਰ ਲੱਗਦਾ।
ਹੈ ਨਹੀਂੀ ਹੈ ਤੇ ਛੋਟੇ ਨੇ ਚਲੋ ਆਪਣੀ ਜਗ੍ਹਾ ਛੋਟੇ ਨੇ ਬਟ ਇਹ ਹੈ ਨਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੈਸੇ ਲੱਗਦੇ ਨੇ ਕਿ ਖ਼ਰਾਬ ਹੋ ਰਹੇ ਨੇ ਇਹਨਾਂ ਨੂੰ ਇੰਨੀ ਸਮਝ ਆਉਂਦੀ
ਆਹੀ ਤੇ ਗੱਲ ਹੈਗੀ ਇਹਨਾਂ ਨੂੰ ਸਮਝ ਤੇ ਪੈਂਦੀ ਨੀ ਫੇਰ ਇੱਕ ਨਿਊਜ ਆ ਰਹੀ ਸੀ ਜੇ ਭੈਣ ਜੀ ਤੇ ਇੱਕ ਬੱਚੇ ਨੇ ਨਾ ਸਾਰੇ ਆਪਣੇ ਪਾਪਾ ਦਾ ਸਾਰਾ ਅਕਾਊਂਟ ਤੇ ਖਾਲੀ ਕਰ ਲਿਆ। ਉਸ ਤੋਂ ਬਾਅਦ ਜੀ ਬੱਚੇ ਨੇ ਕੀ ਕੀਤਾ, ਆਪਣੇ ਗਲੇ 'ਚ ਪਾਈ ਰੱਸੀ ਤੇ ਪ ਪੱਖੇ ਨਾਲ ਲਟਕ ਗਿਆ, ਹਾਏ ਭੈਣ ਜੀ ਮੈਨੂੰ ਤੇ ਬੜਾ ਹੀ ਉਸ ਦਿਨ ਤੋਂ ਡਰ ਪਿਆ, ਮੈਂ ਤੇ ਹੁਣ ਸੋਚ ਰਹੀ ਹਾਂ। ਕਿ ਬਈ ਕੁੱਝ ਕਰਾਂ, ਬਈ ਫੋਨ ਤਾਂ ਕਿਵੇਂ ਛੁਡਾਵਾਂ ਬੱਚਿਆਂ ਨੂੰ, ਗੇਮਾਂ ਕੋਲ ਕਿਵੇਂ ਛੁਡਾਵਾਂ ਤੇ ਫੇਰ ਫੇਿਰ ਸੋਚ ਚੁਨੀਆਂ ਕਿ ਇਹ ਤੇ ਸਾਰੇ ਡਿਸਅਡਵਾਂਟ ਐਡਵਾਂਟੇਜ ਨੇ ਬੱਚਿਆਂ ਨੂੰ ਫੋਨ ਦੇ। ਪਰ ਐਡਵਾਂਟੇਜ ਵੀ ਤੇ ਹੈਗੇ ਨਾ ਜਿਵੇਂ ਸਕੂਲੋਂ ਸਾਰੇ ਨੋਟਿਸ ਆਉਂਦੇ ਨੇ ਬੱਚਿਆਂ ਦੇ ਫੋਨ ਤੇ ਹੀ। ਸਕੂਲੋਂ ਸਾਰਾ ਕੁੱਛ ਪਤਾ ਲੱਗਦਾ ਨੀ ਤੇ ਸਾਨੂੰ ਪਤਾ ਹੀ ਨਾ ਚੱਲੇ, ਕਦੋਂ ਛੁੱਟੀ ਏ, ਕਦੋਂ ਕੀ ਏ। ਹੁਣ ਮੇਰੇ ਬੱਚੇ ਪ੍ਰੋਜੈਕਟ ਫਾਈਲਾਂ ਕਿਸ ਦਿਨ ਸਕੂਲ ਬਣਵਾਉਣਗੇ ਉਸ ਦਿਨ ਉਹ ਮੈਡਮ ਇੱਕ ਦਿਨ ਪਹਿਲੇ ਮੈਸੇਜ। ਕਰ ਦਿੰਦੀ ਏ ਵੀ ਕੱਲ ਇਹ ਇਹ ਸਮਾਨ ਲੈ ਕੇ ਆਇਓ। ਵਿ ਕਲ ਤੁਹਾਡਾ ਉਹੀਓ ਤੇ ਇੱਕ ਦਿਨ ਪਹਿਲੇ ਦੱਸਦੀਆਂ ਨੇ। ਫੇਿਰ ਇਹ ਸਾਰਾ ਚੀਜ਼ਾਂ ਸਾਨੂੰ ਕਿਵੇਂ ਪਤਾ ਲੱਗਣਗੀਆਂ ਜੇ ਅਸੀਂ ਫੋਨ ਨੀ ਰੱਖਾਂਗੇ ਤੇ।
ਸੋਚ ਰਹੇ ਸੀ ਫਾਇਦੇ ਤੇ ਹੈਗੇ ਆ ਲੇਕਿਨ ਨੁਕਸਾਨ ਵੀ ਹੈਗੇ ਆ ਬਹੁਤ ਬੱਚੇ ਨੂੰ ਨਾ ਯੂਜ ਨਹੀਂ। ਕਰਨਾ ਆਉਂਦਾ ਫੋਨ ਦੇਖੋ ਅਸੀਂ ਤਾਂ ਕਿੰਨਾ। ਅਸੀਂ ਮੈਡਮਾਂ ਨੂੰ ਕਹਿੰਦੇ ਹਾਂ ਮੈਡਮਾਂ ਕਹਿੰਦੀਆਂ ਆਪ ਆਪ ਦਿੰਦੇ ਕਿ ਉਹ ਵੀ ਤੁਸੀਂ ਦਿੰਦੇ। ਦਿੰਦੇ ਕਿਉਂ ਹੈਗੀ ਉਹ ਵੀ ਅਸੀਂ ਵੀ ਕੀ ਕਰੀਏ ਅਸੀਂ ਤੇ ਚਲੋ ਕਿੰਨੀ ਵਾਰ ਲੋਕ ਚੇਂਜ ਕਰਾਂਗੇ। ਇੰਨੀ ਵਾਰ ਲੋਕ ਚੇਂਜ ਕਰਕੇ ਤਾਂ ਆਪ ਹੀ ਬੰਦਾ ਲੋਕ ਭੁੱਲ ਜਾਂਦਾ ਇੰਨੀ ਕਿੰਨੀ ਕਿੰਨੀ ਵਾਰ ਚ।
ਜੇ ਗ਼ਲਤ ਲੋਕ ਬਾਰ ਬਾਰ ਚਲਾ ਦਿਓ ਤੇ।
ਉਹ ਫੋਨ ਬੰਦ ਬੰਦ ਹੋ ਜਾਂਦਾ ਜੀ ਮੈਂ ਤੇ ਪਿੱਛੇ ਜੇ ਲਾਕ। ਖੁਲਵਾ ਕੇ ਆਈ ਸੀ ਬਜ਼ਾਰੋਂ ਕਹਿੰਦੇ ਤੁਸੀਂ ਬਾਰ ਮੈਂ ਕਿਹਾ ਮੈਂ ਬਾਰ ਬਾਰ ਚੇਂਜ ਕਰ ਰਹੀ ਸੀ ਕਹਿੰਦੇ ਚੇਂਜ ਕਿਉਂ ਕਰ ਰਹੇ ਸੀ ਮੈਂ ਕਿਹਾ ਇਹ ਬੱਚੇ। ਗੇਮ ਹੀ ਬੜਾ ਖੇਡਦੇ ਨੇ ਅਸੀਂ ਕੀ ਕਰੀਏ ਜ ਚੇਂਜ ਤਾਂ ਕਰਨਾ ਹੀ ਪੈਂਦਾ। ਕਹਿੰਦਾ ਐਵੇਂ ਤੇ ਤੁਸੀ ਫੇਰ ਦੁਬਾਰਾ ਭੁੱਲ ਜਾਉਗੇ ਫੇਰ ਦੁਬਾਰਾ ਪੈਸੇ ਲੱਗਣਗੇ। ਮੈਂ ਕਿਹਾ ਛੱਡ ਪਰਾ। ਹੁਣ ਜੋ ਹੋਏਗਾ ਦੇਖੀ ਜਾਏਗੀ ਫੇਰ ਮੈਂ ਉਹੀ ਮੈਂ ਤੇ ਬੜੀ ਪਰੇਸ਼ਾਨ ਸੀ ਅੱਜ ਮੈਂ ਕਿਹਾ ਮੈਂ ਅੱਜ ਗੱਲ। ਕਰਾਂਗੀ। ਉਹਨੇ ਚ ਦੇਖਿਆ ਉਹ ਕੀ ਨਾਮ ਮੈਂ ਤੁਹਾਡਾ ਫੋਨ ਵੱਜ ਰਿਹਾ ਸੀ ਮੈਂ ਕਿਹਾ ਚਲੋ ਕਰ। ਕਰਦੀਆਂ ਮੈਂ ਫੋਨ।
ਹਾਂ ਇਹੀ ਤੇ ਗੱਲ ਹੈਗੀ ਹੈ ਭੈਣ ਜੀ, ਬੜੀ ਪਰੇਸ਼ਾਨੀ ਆ ਗਈ ਹੈ ਬਸ ਕੀ। ਕਰੀਏ ਹੁਣ ਅੱਜ ਕੱਲ੍ਹ ਹੁਣ ਔਨਲਾਈਨ ਸ਼ੋਪਿੰਗ ਵੀ ਚੱਲੀ ਹੋਈ ਹੈ। ਜੇ ਫੋਨ ਨਾ ਹੋਣ ਸਾਡੇ ਕੋਲ ਅਸੀਂ ਉਹ।
ਕੁਛ ਵੀ ਨਹੀਂ ਕਰ ਸਕਦੇ ਉਹੀ ਨੀ ਫਾਇਦੇ ਤੇ। ਬ੍ਥੇਰੇ ਹੈ ਫਾਇਦੇ ਜ਼ਿਆਦਾ ਨੁਕਸਾਨ ਵੀ ਬਹੁਤ ਨੇ ਤੇ ਫ਼ਾਇਦੇ ਵੀ ਬਹੁਤ ਨੇ ਦੇਖੋ। ਵੀ ਕੱਲ ਵੀ ਹਮ ਹਮ ਕੀ ਕਹਿ ਰਹੇ ਹੋ?
ਮੈਂ ਕਹਿ ਰਹੀ ਹਾਂ ਵੀ ਮੈਂ ਤੇ ਬੱਚਿਆਂ ਨੂੰ ਨਾ ਦੂਜੇ ਚਸ਼ਮੇ ਲਵਾ ਦਿੱਤੇ ਬਈ ਜੇ ਤੁਸੀਂ ਸਕਰੀਨ। ਤੇ ਅੱਗੇ ਬੈਠੇ ਰਹੋ ਤੇ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਨਾ ਹੋਵੇ ਪਰ ਫੇਰ ਵੀ ਡਰ ਲੱਗਦਾ। ਭੈਣ ਜੀ। ਅੱਖਾਂ ਨੂੰ ਨੁਕਸਾਨ ਕਿੰਨਾ ਇੱਕ ਬਚਾ ਲਾਂਗੇ ਬੱਚੇ ਚਸ਼ਮੇ ਲਾ ਲਾ ਕੇ ਵੀ ਥੱਕ ਜਾਂਦੇ ਨੇ ਉਹਨਾਂ ਦੇ। ਨੱਕ ਦੇ ਉੱਤੇ ਨਿਸ਼ਾਨ ਪੈ ਜਾਂ ਹਾਂ ਨਿਸ਼ਾਨ ਪੈ ਜਾਂਦੇ ਨੇ ਮੇਰੇ ਮੁੰਡੇ ਦੇ ਨੱਕ ਦੇ ਉੱਤੇ। ਤੇ ਫੇਰ ਉਹ ਲਾਉਂਦਾ ਥੋੜ੍ਹੀ ਦੇਰ ਥੋੜ੍ਹੀ ਦੇਰ ਉਤਾਰ ਦਿੰਦਾ। ਕਹਿੰਦਾ ਕਿ ਮੇਰੇ ਕੋਲ ਨੀ ਲਾਇਆ ਜਾ ਰਿਹਾ ਬਸ ਇਹੀ ਤੇ ਗੱਲ ਹੈਗੀ ਹੈ ਨਾ ਆਪਣੀ ਤਰਫੋਂ ਤੇ ਮਾਂ। ਪਿਓ ਬੜਾ ਬਚਾਉਦੇ ਨੇ ਹਰ ਚੀਜ਼ ਤੋਂ ਬਚਾਉਂਦੇ ਨੇ ਬੱਚਿਆਂ ਨੂੰ ਪਰ ਇਹੀ ਗੱਲ ਹੈਗੀ। ਹਾਂਜੀ ਹੋਰ ਨਾ ਬੱਚੇ ਅੱਜ ਕੱਲ੍ਹ ਪਤਾ ਕੀ ਕਰਦੇ ਜੇ ਚੁੱਪ ਚਾਪ ਨਾ ਚਾਰਜਿੰਗ। ਖਤਮ ਹੋ ਜਾਏ ਤੇ ਚਾਰਜਿੰਗ ਤੇ ਲਾ ਕੇ ਨਾਲ ਨਾਲ ਗੇਮਾਂ ਖੇਲਣ ਲੱਗ ਜਾਂਦੇ ਜੇ ਤੁਸੀਂ ਆਪਣੇ।
ਹਾਂ, ਨਹੀਂ, ਨਹੀਂ ਮੈਂ। ਤੇ ਜੇ ਮੈਂ ਚਾਰਜਰ ਨੂੰ ਮਨਾ ਕਰਦਾ ਮੈਂ ਇੱਕ ਵੀਡੀਓ ਦਿਖਾਈ ਸੀ ਉਹਨਾਂ ਨੂੰ ਮੈਂ ਕਿਹਾ ਵੇਖੋ ਜਦੋਂ ਚਾਰਜਿੰਗ ਲਾ ਕੇ ਫੋਨ ਚਲਾਉਂਦਾ। ਪਿਆ ਤੇ ਫੋਨ ਹੀ ਫੱਟ ਗਿਆ ਸੀ।
ਫੱਟ ਗਿਆ ਸੀ ਜੇ ਇਹੀਏ ਤੇ ਗੱਲ ਜੇ ਭੈਣ ਜੀ ਮੈਂ ਵੀ ਉਹੀਓ ਨਿਊਜ਼ ਵੇਖੀ ਸੀ ਫੋਨ ਫਟ। ਫਟ ਗਿਆ ਸੀ ਤੇ ਬੱਚੇ ਦਾ ਹੱਥ ਹੀ ਪੂਰਾ ਸੜ ਗਿਆ ਪੂਰੇ ਹੱਥ। ਹੱਥ ਦੇ ਨਾ ਜਿਵੇਂ ਚੀਥੜੇ ਜਿਹੇ ਉੱਡ ਗਏ ਸੀਗੇ ਉਹਦੇ ਹੱਥ ਦੇ ਤੇ ਬਸ ਬੜਾ ਹੀ। ਡਰ ਲੱਗਿਆ ਮੈਨੂੰ ਤੇ ਵੇਖ ਕੇ ਮੈਂ ਵੀ ਆਪਣੇ ਬੱਚਿਆਂ ਨੂੰ ਸਮਝਾਇਆ ਕਿ। ਬੱਚੇ ਦੇਖੋ ਬੱਚੋ ਇਹ ਕਿਵੇਂ ਉਹ ਮੁੰਡੇ ਨਾਲ ਹੋਇਆ ਤੁਸੀਂ ਨਾ ਇੰਝ। ਕਰਿਆ ਕਰੋ ਫਰੀ ਫਾਇਰ ਵਾਲੀ ਗੱਲ ਵੀ ਸਮਝਾਈ ਬੱਚਿਆਂ ਨੂੰ। ਵੀ ਉਹਦੇ ਪੈਸੇ ਕੱਟ ਗਏ ਨੇ ਤੁਸੀਂ ਐਵੇਂ ਜਾ ਕੋਈ ਅਸੀਂ ਤੇ ਆਪਣੇ ਬੱਚੇ ਸਾਰਾ, ਜਿਹੜਾ ਪਿੰਨ ਹੈਗਾ ਨਾ, ਮੋਬਾਇਲ ਦਾ, ਓਦਾ ਜੇ ਹਾਂਜੀ। ਉਹ ਵਾਲੀ ਅਹ, ਬੈਂਕ ਦੀ ਐਪ ਦਾ, ਯੂ ਯ ਪੀ ਆਈ ਲਿੰਕ, ਜੋ ਵੀ ਹੈ ਯੂ ਪੀ ਆਈ ਦਾ ਹਾਂ, ਪਾਸਵਰਡ ਉਹ ਸਾਰਾ ਕੁਛ ਮੈਂ ਬੱਚਿਆਂ ਕੋਲੋਂ ਲੁਕਾ ਕੇ ਮੈਂ ਤੇ ਹਰ ਹਫ਼ਤੇ ਚੇਂਜ ਕਰ ਦਿੰਦੀ ਹਾਂ।
ਅੱਛਾ। ਮੈਂ ਪੈਸੇ ਵਗੈਰਾ ਤੇ ਦੇਖੋ ਮੈਂ ਉਹਨਾਂ ਨੂੰ ਦੱਸਿਆ ਹੀ ਨਹੀਂ ਹੋਇਆ ਪੈਸੇ ਦਾ ਤੇ ਵੀ ਕਿੱਥੋਂ ਲਿੰਕਾ
ਹਾਂ, ਬਸ ਹੈਏ ਨਾ ਮੇਰੇ ਬੱਚੇ ਥੋੜੇ ਵੱਡੇ ਹੈਗੇ ਨੇ ਭੈਣ ਜੀ ਮੇਰਾ ਮੁੰਡਾ ਮੇਰਾ ਮੁੰਡਾ ਅੱਠਵੀਂ ਕਲਾਸ ਵਿੱਚ ਹੋ ਗਿਆ। ਹੁਣ ਉਹਨਾਂ ਨਾ ਸਾਰੀ ਸਮਝ ਪੈਂਦੀ ਜੇ। ਤੇ ਫੇਰ ਬਸ ਭੈਣਾਂ -ਵੱਡੇ ਹੋ ਗਏ ਨਾ। ਫੇਰ ਡਰ ਲੱਗਦਾ। ਕਿ ਕਿੱਥੇ ਮੇਰੇ ਗੇਮ ਨਾਲ ਲਿੰਕ ਕਰਕੇ ਤੇ ਮੇਰੇ ਸਾਰੇ ਪੈਸੇ ਨਾਲ ਉਡਾ ਛੱਡਣ ਤੇ। ਤੇ ਨਾ ਇਸ ਕਰਕੇ ਨਾ ਮੈਂ ਨਾ ਬੜਾ ਹੀ ਧਿਆਨ ਰਖਣੀ ਆ ਹੁਣ ਉਹਦਾ। ਹਾਂ। ਕੁੜੀ ਤੇ ਮੇਰੀ ਫੇਰ ਵੀ ਸਿਆਣੀ ਉਹ ਥੋੜਾ ਘੱਟ ਵੇਖਦੀ ਉਹਦਾ ਮੈਨੂੰ ਇੰਨਾ ਡਰ ਨੀ ਹੈਗਾ। ਹਾਂ। ਕੁੜੀਆਂ ਸਿਆਣੀਆਂ ਹੁੰਦੀਆਂ ਜੇ ਤੇ ਮੁੰਡੇ ਮੁੰਡੇ ਨੀ ਸਿਆਣੇ ਹੁੰਦੇ। ਮੁੰਡਿਆਂ ਨੂੰ ਤੇ ਕੋਈ ਵੀ ਗੱਲ ਕਰਵਾਉਣੀ ਕੋਈ ਵੀ ਗੱਲ ਆਪਣੀ ਮਨਵਾਉਣੀ ਬੜੀ ਔਖੀ ਹੈਗੀ ਬੜੀ ਔਖੇ ਹੈਗੇ। ਉਹਨਾ ਤੇ ਡਾਂਟ ਕੇ ਪੜ੍ਹਾਉਣਾ ਪੈਂਦਾ। ਤੇ ਫੋਨ ਮਨਾ ਕਰੋ ਫੇਰ ਰੋ- ਰੋ ਕੇ ਆਪਣੇ ਦਾਦੀ -ਦਾਦੇ ਨੂੰ ਸ਼ਿਕਾਇਤ ਲਾਉਣ ਲੱਗ ਜਾਣੇ। ਤੁਹਾਡੇ ਪਤਾ। ਫੇਰ ਦਾਦੀ- ਦਾਦਾ ਗੁੱਸਾ ਕਰਦੇ ਨੇ ਹਾਂ। ਤੇ ਗੁੱਸਾ ਕਰਦੇ ਨੇ। ਉਹ ਕਹਿੰਦੇ ਨੇ ਬਈ ਜ ਆ ਤੇ ਤੁਸੀਂ ਨਾ ਹੀ ਲਵੋ ਫੋਨ। ਆਪ ਹੀ ਨਾ ਰੱਖੋ ਫੋਨ। ਨਾ ਆਹ ਫਿਰ ਹੁਣ ਸਾਨੂੰ ਤੇ ਕੰਮ ਪੈਂਦਾ ਨਾ ਫੋਨ। ਤੇ ਮੈਨੂੰ ਸਾਰਾ ਕੁਝ ਵੇਖਣਾ ਪੈਂਦਾ ਫੋਨ ਤੇ।
ਦੇਖੋ, ਅਸੀਂ ਇੰਨੇ ਦੂਰ ਰਹਿੰਦੇ ਹਾਂ ਫਿਰ ਕਿਸੇ ਨਾਲ ਗੱਲ ਵੀ ਕਰਨੀ ਪੈ ਜਾਂਦੀ ਹੈ ਉਹ ਜ਼ਿਆਦਾ ਸੁੱਖ ਹੁੰਦਾ ਵੀ ਚਲੋ ਕੁਛ ਦੂਰ ਬੈਠੇ ਬੰਦੇ ਦਾ ਨਾ ਦੁੱਖ- ਸੁੱਖ ਆਪਾਂ ਦੇਖ ਲੈਂਦੇ ਹਾਂ।
ਹਾਂਜੀ ਇਹ ਵੀ ਗੱਲ ਵਧੀਆ ਹੈਗੀ ਹੈ ਵੀ ਹਾਂ। ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ। ਹੁਣ ਅਸੀਂ ਫੋਨ ਤੇ ਗੱਲ ਕਰਦੇ ਹੋ ਹਾਂ ਤੁਹਾਡੇ ਸਾਹਮਣੇ ਜੇ ਲੱਗਦਾ ਅਸੀਂ ਨਾਲ ਬਹਿਠ। ਗੱਲਾਂ ਕਰਦੇ ਪਏ। ਇਹੀ ਤੇ ਗੱਲ ਹੈਗੀ। ਫੋਨ ਦੇ ਤੇ ਬੜੇ ਫਾਇਦੇ ਹੈਗੇ ਨੇ। ਪਰ ਇਹ ਗੱਲ ਹੁਣ, ਨੁਕਸਾਨ ਪਿੱਛੇ ਹੁਣ ਕੀ ਕਰੀਏ ਮੈਨੂੰ ਤੇ ਆਪ ਸਮਝ ਨੀ ਆ ਰਿਹਾ ਮੈਂ ਵੀ ਉਹਨਾਂ ਕੋਈ ਨਾ ਕੋਈ ਤਰੀਕਾ ਸੋਚ ਰਹੀਆਂ। ਵੀ ਕਿਵੇਂ ਬੱਚਿਆਂ ਨੂੰ ਫੋਨ ਦੀ ਆਦਤ ਛੁਡਵਾਈ ਹਾਂਜੀ, ਕਿਵੇਂ ਛੁਡਵਾਈ ਜਾਵੇ। ਤੁਸੀਂ
ਵੀ ਬਾਹਰ ਖੇਡਣ ਵਾਸਤੇ ਲੈ ਜਾਇ ਕਰਾਂ। ਮੈਂ ਹੁਣ ਇੱਕ ਘੰਟਾ ਲੈ ਕੇ ਜਾਂਦੀ ਹਾਂ। ਤੇ ਬੱਚੇ ਫੇ ਉੱਥੇ ਵੀ ਜਦੋਂ ਦੇਖਦੇ ਨੇ ਬੱਚੇ ਜਿਹੜੇ ਪਾਰਕ ਚ' ਬੈਠੇ ਹੁੰਦੇ ਨੇ ਉਹ ਵੀ ਫੋਨ ਲੈ ਕੇ ਬੈਠੇ ਇਕੈਠੇ ਹੁੰਦੇ ਨੇ ਮੈਂ ਕਿਹਾ ਇੱਥੇ ਵੀ ਇਹੀ ਕੰਮ ਹੈ। ਘਰ ਵੀ ਇਹੀ ਕੰਮ ਹੈ ਬੱਚ
ਹਾਂ, ਨਾ ਭੈਣਜੀ ਸਾਡੇ ਇੱਥੇ ਨੀ ਪਾਰਕਾਂ ਚ' ਇੱਥੇ ਸਾਡੇ ਪਾਰਕਾਂ ਚ' ਨਾ ਬੜੇ ਸੋਹਣੇ- ਸੋਹਣੇ ਝੂਲੇ ਲੱਗੇ ਹੋਏ ਜੇ। ਤੇ ਬੱਚੇ ਨਾ ਹਾਂ। ਤੁਹਾਡੇ ਪਾਰਾਂ ਕੇ ਚਝੁੇ ਨੀ ਲੱਗੇ। ਹੋਣੇ ਨਾ ਤਾਂ ਬੱਚੇ ਫੋਨ ਹਾਂ। ਸਾਡੇ ਇੱਥੇ ਪਾਰਕ ਜ ਨਾ ਬੜੇ ਝੂਲੇ ਲੱਗੇ ਹੋਏ ਜੇ ਤੇ ਨਾ ਫੇਰ ਸਾ ਹਾਂ। ਤੁਸੀਂ ਐ ਮੈਨੂੰ ਸਹੀ, ਰਾਏ ਦਿੱਤੀ ਜੇ ਤੇ ਮੈਂ ਨਾ ਐਵੇਂ ਹੀ ਕਰਾਂਗੀ। ਬੱਚਿਆਂ ਨੂੰ ਲੈ ਕੇ ਨਾ ਪਾਰਕ ਕੇ ਚਲੀ ਜਾਇਆ ਕਰਾਂਗੀ। ਉੱਥੇ ਨਾ ਵੱਡੇ ਬੱਚਿਆਂ ਦੇ ਮਤਲਬ ਦੇ ਵੀ ਝੂਲੇ ਨੇ ਤੇ ਛੋਟੇ ਬੱਚਿਆਂ ਦੇ ਮਤਲਬ ਮਤਲਬ ਵੀ ਝੂਲੇ ਨੇ। ਤੇ ਜਿਹੜੇ ਮੇਰੇੰ ਮੁੰਡੇ ਦੇ ਮਤਲਬ ਦੇ ਹੁਉਣਗੇ। ਹਾਈਟ ਕੱਢਣ ਵਾਲੇ ਕਿਉਂਕਿ ਉਹਨੂੰ ਹਾਈਟ ਵਧਾਉਣ ਤੇ ਹੈਗਾ ਨਾ। ਵੀ ਜਿਹਦੇ ਨਾਲ ਉਹ ਲੱਟਕੇ ਉਹ ਜੇ ਝੂਲਿਆਂ ਤੇ ਕਹਵਾਂਗੀ ਉਹਨੂੰ। ਤੂੰ ਚੂਲੇ ਲੈ ਲੈ। ਤੇ ਘੰਟਾ- ਦੋਲਾਂ ਘੰਟਾ ਦੋ ਟਾਈਮ ਪਾਸ ਕਰਾਂਗੇ ਨਾਲ ਆਪਣੀ ਸੱਸ ਨੂੰ ਵੀ ਨਾਲ ਲੈ ਜਾਵਾਂਗੇ ਉੱਥੇ ਨਾ ਸਾਡੇ ਇੱਕ ਉਹਨੇ ਕੋਨੇ ਵਿੱਚ ਨਾ ਸਾਰੇ ਬਜ਼ੁਰਗ ਬਹਿ ਕੇ ਨਾ ਪਹਿਲੇ ਤੇ ਇੱਕ ਇੱਕ ਦੋ ਦੋ ਚੱਕ ਚੱਕਰ ਕੱਢਦੇ ਨੇ ਪਾਰਕ ਦਾ। ਫੇਰ ਉਸ ਤੋਂ ਬਾਅਦ ਨਾ ਸਾਰੇ ਬਹਿ ਕੇ ਨਾ ਉੱਥੇ ਕੀਰਤਨ ਕਰਦੇ ਨੇ। ਕੀਰਤਨ ਕਰਦੇ ਨੇ ਤੇ ਬਾਅਦ ਚ' ਨਾ ਸਾਰੇ ਸਮੋਸੇ ਤੇ ਜਲੇਬੀਆਂ ਘਰੋਂ ਦੀ ਪ੍ਰਸ਼ਾਦ ਲੈ ਕੇ ਆਉਂਦੇ ਜੇ ਫਿਰ ਸਾਰੇ ਉਹ ਖਾਂਦੇ ਜੇ। ਮੈਂ ਕਿਹਾ ਦੱਸ। ਇਹ ਤੁਸੀਂ ਸਵਾਹ ਸੈਰ ਕੀਤੀ ਵੀ। ਪਹਿਲੇ ਤੁਸੀਂ ਐਡੀ ਓਹੀ ਹਾਂ, ਉਓਹੀ ਤੇ ਗੱਲ ਨਾ ਐਡੀ ਸੋਹਣੀ ਪਹਿਲੇ ਤੁਸੀਂ ਸੈਰ ਕੀਤੀ। ਉਸ ਤੋਂ ਬਾਅਦ ਬਾਅਦ ਚ' ਸਮੋਸੇ ਤੇ ਜਲੇਬੀ ਖਾ ਲਈ। ਤੇ ਬਸ ਉਹੀ ਉਹ ਗੱਲ ਕਹ ਨਾ ਬੜੀ ਗੱਲਾਂ ਹੁੰਦੀ ਨੇ ਇਹ ਸੋਚ ਕੇ ਕਈ ਵਾਰ ਬੰਦਾ ਕਹਿੰਦਾ ਨਹੀਂ ਜਾਂਦੇ। ਹਾਂ ਵੀ ਅੱਜ ਪਾਰਕ ਨਹੀਂ ਜਾਂਦੇ। ਤੇ ਵੀ ਜਾ ਕੇ ਫੇਿਰ ਸਮੋਸੇ ਜਲੇਬੀ ਖਾਵਾਂਗੇ ਆਪਣਾ ਢਿੱਡ ਖ਼ਰਾਬ ਕਰਾਂਗੇ ਬਸ ਇਹੀ ਬੜੀਆ ਗੱਲਾਂ ਹੈ ਜੇ ਜਿਹੜੇ ਧਿਆਨ ਰੱਖਣੀਆਂ ਪੈਂਦੀਆਂ ਬਸ ਕੀ ਕਰੀਏ ਫੇਰ ਬਸ ਹੁਣ ਫੋਨ ਤੋਂ ਤਾਂ ਮੈਂ ਕੋਈ ਹੋਰ ਵੀ ਮੈਂ ਸੋਚ ਰਹੀ ਐਦੀ ਨਾ ਕੰਪਿਊਟਰ ਕਲਾਸ ਲਗਾ ਦ ਨਾ ਕੰਪਿਊਟਰ ਕਲਾਸ ਤੇ ਫੇਰ ਉਹੀਓ ਗੱਲ ਹੋ ਨਾ ਉਹ ਲਗਾਵਾਂਗੇ ਸਵੀਮਿੰਗ ਦੇਖਣਾ ਦੋ ਘੰਟੇ ਦੀ ਸਵੀਮਿੰਗ ਕਲਾਸ ਤੁਸੀਂ ਵੀ ਸਵੀਮਿੰਗ ਕਲਾਸ ਲਗਾ ਲੈਣਾ ਫਿਰ ਇਕੱਠੇ ਭੇਜ ਦਾਂਗੇ ਬੱਚਿਆਂ ਨੂੰ
ਸੀ ਮੈਨੂੰ ਨਾ ਜਿਹੜਾ ਉਹਨਾਂ ਦਾ ਨੰਬਰ ਭੇਜਿਓ ਜਿੱਥੇ ਤੁਸੀਂ ਭੇਜੂਗੀ ਨਾ ਹਾਂ ਮੈਨੂੰ ਹੁਣੇ ਭੇਜ ਦੋ ਤੁਸੀਂ ਮੈਂ ਜਰ ਪਹਿਲੇ ਗੱਲ ਹੀ ਕਰ ਲਈ ਹੈ ਹਾਂ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਓਕੇ ਸਤਿ ਸ਼੍ਰੀ ਅਕਾਲ ਜੀ
ਕਾਲ ਜੀ ਸਤਿ ਸ਼੍ਰੀ ਅਕਾਲ
ਹਮ